ਹੈਲੋ, ਹਾਂਜੀ ਜੀ ਸਤਿ ਸ੍ਰੀ ਅਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਐ।
ਹਾਂਜੀ ਬੋਤ ਵਧੀਆ, ਤੁਸੀਂ ਆਪਣਾ ਸੁਣਾਓ ਤੁਸੀਂ ਕਿੱਦਾਂ।
ਵਧੀਆ ਵਧੀਆ ਬੜਾ ਦਿਲ ਕਰ ਰੇਆ ਸੀ, ਮੈਂ ਕਿਹਾ ਚਲੋ ਭੈਣ ਜੀ ਨੂੰ ਫੋਨ ਕਰੀਏ। ਚਲੋ ਟੈਮ ਲੱਗੇ ਤੇ, ਮੈਂ ਕਿਹਾ ਚਲੋ ਹੁਣ ਹੀ ਕਰ ਲੈਂਦੀ ਹਾਂ ਟੈਮ ਹੈਗਾ ਏ, ਹੋਰ ਸੁਣਾਓ ਘਰ ਪਰਿਵਾਰ ਕਿੰਜ ਦਾ ਹੈ।
ਵਧੀਆ ਜੀ ਵਧੀਆ ਘਰ ਪਰਿਵਾਰ ਸਭ ਵਧੀਆ, ਤੁਸੀਂ ਆਪਣੇ ਸੁਣਾਓ ਹੋਰ ਬ
ਹਾਂਜੀ। ਵਧੀਆ ਹਾਂਜੀ। ਕੁਛ ਵੀ ਨਹੀਂ, ਸੂਟ ਤੇ ਸੀਨਾ ਪਾਇਆ ਦਾ ਸੀ ਆਪਣਾ ਤੇ ਉਹਦੀ ਤਰਪਾਹੀ ਕਰਾ ਰਹੀ ਸੀ। ਤੇ ਮੈਂ ਕਿਹਾ ਚਲੋ ਭੈਣ ਜੀ ਨੂੰ ਫੋਨ ਕਰਕੇ ਵੇਖੀਏ। ਗੱਲ ਕਰਨ ਦਿਲ ਕਰ ਰਿਹਾ ਕਰਨ ਤੇ ਚਲੋ ਗੱਲ।
ਹਾਂਜੀ ਹਾਂਜੀ, ਬੌਤ ਵਧੀਆ ਕੀਤਾ, ਤੁਸੀ ਫੋਨ ਕਰ ਲਿਆ।
ਹਾਂਜੀ ਹਾਂਜੀ, ਹੋਰ ਸੁਣਾਓ ਬੱਚੇ-ਬੁੱਚੇ ਸਭ ਠੀਕ?
ਹਾਂਜੀ ਹਾਂਜੀ, ਵਧੀਆ ਬੱਚੇ ਸਭ ਵਧੀਆ।
ਹਾਂਜੀ, ਖਾਣਾ ਖਾ ਲਿਆ?
ਹਾਂਜੀ, ਖਾਣਾ ਖਾ ਲਿਆ, ਚਾਹ ਵੀ ਪੀ ਲੀ ਸ਼ਾਮ ਦੀ। ਅਪਣੇ ਉਧ ਹਾਂਜੀ ਹਾਂਜੀ, ਅਪਣੇ ਉੱਧਰ ਆਏ ਦੇ ਸੀ ਅਪਣੀ ਜਠਾਣੀ ਦੇ ਘਰ ਆਏ ਦੇ ਸਾਂ।
ਅੱਛਾ, ਫੇਰ ਤੇ ਪੀ ਈ ਲੈਣੀ ਸੀ। ਹਾਂਜੀ ਹਾਂਜ ਚਲੋ, ਕੀ ਖਾ ਪੀ ਲਿਐ ਤੁਸੀਂ ਫੇਰ?
ਬਾਸ ਕੋਛ ਨੀ, ਆਲੂ ਬਣਾਏ ਸੀ ਆਲੂ। ਨਾਲ ਆਲੂ ਵਾਲੀ ਰੋਟੀ ਬਣਾ ਲਈ।
ਲੋ ਜੀ ਏ ਤੇ ਵੋ ਮੋ ਵਧੀਆ ਕੀ ਵਾਅ, ਫੇਰ ਤੇ ਮਜ਼ਾ ਆ ਗਿਆ ਹੋਣੈ ਤਾਨੂੰ?
ਹਾਂਜੀ ਹਾਂਜੀ, ਮੈਂ ਐ ਤੇ ਮੇਰੇ ਵੱਡੇ ਬੇਟੇ ਨੇ ਈ ਖਾਧੀ ਬੱਸ। ਓ ਨਾਸ਼ਤੇ ਚ ਖਾ ਗਿਆ ਸੀ, ਆਲੂ ਵਾਲੀ ਰੋਟੀ ਖਾ ਗਿਆ ਸੀ। ਲੰਚ ਵਿੱਚ ਨਾਲ ਆਲੂ ਤੇ ਦਹੀਂ ਲੈ ਗਿਆ। ਔਰ ਮੈਂ ਖਾਧੀ ਆਲੂ ਆਲੀ ਰੋਟੀ ਨਾਲ ਚਾਹ ਪੀਤੀ। ਏ ਬੱਚਿਆਂ ਨੇ ਖਾਦੀ ਰੋਟੀ ਨਾਲ ਦਹੀਂ ਨਾਲ ਆਲੂ‌।
ਅੱਛ ਅੱਛਾ, ਅੱਛਾ।
ਬਸ ਅ ਮਰਜੀ ਅੱਜ-ਕੱਲ ਜਿੰਨੀ ਅ ਜਿੰਨੇ ਬੱਚੇ ਉਣੀਆ ਫਰਮੈਸਾ਼। ਮੈਂ ਆਲੂ ਨੀ ਖਾਣੇ ਮੈਂ ਆਲੂ ਆਲੀ ਰੋਟੀ ਖਾਣੀ, ਮੈਂ ਓਹ ਨੀ ਖਾਣਾ ਐਂ ਖਾਣੈ।
ਹਾਂਜੀ ਹਾਂਜੀ, ਓ ਤੇ ਐ। ਚਲੋ, ਹੋਰ ਸੁਣਾਓ?
ਹੋਰ ਸਭ ਵਧੀਆ ਜੀ।
ਹਾਂਜੀ, ਔਰ ਬੱਚੇ ਜੋਬ ਕਰਦੇ ਤਾਡੇ?
ਹਾਂਜੀ ਮੇਰੇ ਬੱਚੇ ਜੋਬ ਕਰ ਮਤਲਬ ਕਿ ਵੱਡੇ ਵਾਲਾ ਬੱਚਾ ਆ ਜੋਬ ਕਰਦੈ। ਛੋਟੇ ਵਾਲਾ ਮਕੈਨਿਕੀ ਕਧ ਚੇ। ਸਕੂਟਰ, ਸਪੇਅਰ ਪਾਰਟ ਵਗੈਰਾ। ਸੇਲ ਪਰਚੇਜ਼ ਵੀ ਕਰਦੇ ਔਰ ਓ ਰਿਪੇਰਿੰਗ ਚ ਵੀ ਏ।
ਅੱਛਾ, ਚਲੋ ਵਧੀਐ ਕੰਮ ਤੇ ਵਧੀਆ। ਚਲੋ, ਅੱਛਾ ਦੋ ਬੇਟੇ ਏਕ ਬੇਟੀ ਏ।
ਹਾਂਜੀ, ਹਾਂਜੀ, ਹਾਂਜੀ, ਹਾਂਜੀ।
ਚਲੋ ਵਧੀਆ, ਹੋਰ ਸੁਣਾਓ?
ਹੋਰ ਬਸ, ਵਧੀਆ।
ਵਧੀਆ ਈ ਹੋਣਾ ਚਾਈਦੈ। ਹੋਰ ਤੁਸੀਂ ਕੋਈ ਰੈਸਪੀ-ਰੂਸਪੀ ਦਸ, ਹਾਂਜੀ ਓ ਤੇ ਹੈ ਈਏ। ਕੱਲ ਗੁਰਪੁਰਬ ਵੀ ਏ, ਤੇ ਗਰਮੀ ਤੇ ਫੇਰ ਗੁਰਪੁਰਬ ਕਰ
ਹਾਂਜੀ ਹਾਂਜੀ, ਬੋਤ ਗਰਮੀ ਬੌਤ ਜਾਦਾ ਗਰਮੀ। ਅੱਜ ਤਾਂ ਸਵੇਰੇ ਈ ਏਨੀ ਗਰਮੀ ਹੋ ਰਈ ਸੀ। ਸਵੇਰੇ ਛੇ ਵਜੇ ਹੀ ਇੰਨੀ ਗਰਮੀ ਸੀ, ਐਸ ਤਰਾ ਲੱਗਦਾ ਪਿਆ ਸੀ ਬੀ ਦਸ ਬਜੇ ਦੇ ਆ।
ਹਾਂਜੀ, ਅੱਜ ਧੁੱਪ ਬੌਤ ਤੇਜ਼ ਸੀ ਨਾ।
ਹਾਂ, ਤੋ ਫਿਰ ਮੈਂ ਵੀ ਮੈਂ ਕਿਆ ਔਨਾਂ ਨੇ ਅਪਣਾ ਨਾਮ ਕਿੱਦਾਂ ਜ ਪਾਣੀ, ਹਿੰਦੀ ਚ ਜਪਾਣੈ ਕਿ ਦੇਖੋ ਧੰਨ ਗੁਰੂ ਅਰਜਨ ਦੇਵ ਸੈਬ ਜੀ। ਓਹ ਕੈੰਦੇ ਹਾਂ ਗਰਮੀ ਤੋਂ ਆਏ ਸਾਰੇ ਲੋਕੀ ਵੀ ਹਰ ਜਗ੍ਹਾ-ਜਗ੍ਹਾ ਤੇ ਪੈਲਾਂ ਈ ਚਬੀਲਾਂ ਲੱਗੀ ਦੀਐਂ।
ਹਾਂਜੀ, ਓਤੇ ਗਏ ਦੁਨੀਆਂ ਤੇ ਠੰਡ ਵਰਤਾ ਸਾਰੀਆਂ ਦੀ, ਹਾਂਜੀ ਹਾਂ ਬੋ ਤੱਤੀਆਂ ਲੋਆਂ ਤੇ ਬੈ ਗਏ।
ਹਾਂਜੀ, ਹਾਂਜੀ।
ਹੋਰ ਸੁਣਾ
ਓਨਨਾਂ ਨੇ ਤੇ ਕੈ ਤਾ ਤੇਰਾ ਭਾਣਾ ਮਿੱਠਾ ਲਾਗੇ।
ਹਾਂ, ਓ ਤੇ ਹੈ ਈ ਏ। ਗੁਰੂਆਂ ਨੇ ਵਾਧੂ
ਹਾਂ ਨਾ-ਨਾ ਗੁਰ ਗੁਰਦੁਆਰਾ ਮਤਲਬ ਕਿ ਦੇਖੋ ਓਹਨਾਂ ਦੀ ਯਾਦ ਚ ਤਰਨ ਤਾਰਨ ਵੀ ਗੁਰਦੁਆਰਾ ਬਣਿਆ ਹੋਇਐ। ਉੱਥੇ ਲੋਕ ਕੀ ਮੱੱਸਿਆ ਤੇ ਜਾਂਦੇ ਆ, ਮਤਲਬ ਕਿ ਪ੍ਰਥਾਕਸ਼ ਗੁਰਦੁਆਰਾ ਏ। ਉੱਥੇ ਜੇ ਕਿਸੇ ਨੂੰ ਜਿਵੇਂ ਅਮ ਅਹ ਹੱਥ ਤੇ ਕੁਛ ਨਿਕਲ ਗਿਆ, ਮੂੰਹ ਤੇ ਨਿਕਲ ਗਿਆ, ਜਿਵੇਂ ਮੰਨ ਲੋ ਫੋੜੇ ਫਿਂਸੀਆਂ ਨਿਕਲ ਜਾਂਦੀਆਂ, ਜਾਂ ਕੁਛ ਨਿਕਲ ਜਾਂਦੈ।
ਹਾਂਜੀ ਉਹ ਵੀ ਕੈਂਦੇ ਪਏ ਸ ਸਰੋਵਰ ਦੀ ਪਰਿਕਰਮਾ ਬਹੁਤ ਵੱਡੀ ਏ, ਸਭ ਤੋਂ ਵੱਡੀ ਪਰਿਕਰਮਾ ਉਹ ਸਰੋਵਰ ਦੀ ਹੀ ਏ।
ਮਤਲਬ ਕਿ ਵੈਸੇ ਤੇ ਗੋਲਡਨ ਟੈਂਪਲ ਲੇਕਿਨ ਉਹ ਓਨਾ ਹੀ ਡੂੰਘਾ ਏ, ਤੇ ਓਨੀ ਉਹਦੀ ਵੱਡੀ ਪਰਕਰਮਾ ਏ।
ਹਾਂਜੀ। ਅਸੀਂ ਵੀ ਗਏ ਹੋਏ ਹਾਂ। ਹੁਣ ਵਾਹ-ਵਾਹ ਦੇਰ ਹੋ ਗਈ ਏ ਨਹੀਂ ਗਏ।
ਮੰਨੇਆ ਮਤਲਬ ਕਿ ਜਿਵੇਂ ਤੁਸੀਂ ਸਾਨੂੰ ਕੋਈ ਮਤਲਬ ਕਿਸੇ ਨੂੰ ਵੀ ਕੋਈ ਫੋੜਾ, ਫਿੰਸੀ, ਮੌਕਾ ਆ ਜਾਂਦਾ ਤੇ ਜਿਵੇਂ ਡਾਕਟਰਾਂ ਕੋਲੋਂ ਵੀ ਨੀ ਆਰਾਮ ਆਂਦਾ ਆਪਾਂ ਦਵਾਈਆਂ ਖਾਈ ਜਾਣੇ ਆਂ। ਤੇ ਰਾਮ ਨੀ ਪੈਂਦਾ ਤੇ ਹਾਂਜੀ, ਹਾਂਜੀ। ਹਾਂਜੀ ਫੇਰ ਓ ਕੈਂਦੇ ਆ ਕਿ ਤੁਸੀਂ ਉੱਥੇ ਸੁੱਖ ਕੇ ਆਓ ਨਾਲੇ ਸ਼ਨਾਨ ਕਰਕੇ ਆਓ ਤੇ ਨਾਲੇ ਸੁੱਖ ਕੇ ਆਓ ਤੇ ਨਾਲ ਓਥੇ ਕੈਂਦੇ ਲੂਣ ਤੇ ਝਾੜੂ ਚੜਾ ਕੇ ਆਓ ਲੂਣ, ਝਾੜੂ ਤੇ ਫੇਰ ਅਸੀਂ ਉੱਥੇ ਮੱਤਵ ਪੁੱਛਿਆ ਬਈ ਲੂਣ ਝਾੜੂ ਕਿਉਂ ਚੜ੍ਹਦਾ ਤਾਂ ਉੱਥੇ ਜੇ ਇੱਕ ਪੰਡਤ ਆਇਆ ਬਾਾਬਾ ਕੀ ਸੀ ਬੁਜ਼ੁਰਗ ਜੇ ਬਾਾਬਾ ਕੀ ਸੀ। ਤੇ ਅਸੀਂ ਕਿਆ ਬਾਬਾ ਜੀ ਇੱਥੇ ਬਈ ਲੂਣ ਦੀਆਂ ਥੈਲੀਆਂ ਵੀ ਬੜੀਆਂ ਚੜੀਆਂ ਹੋਈਆਂ ਤੇ ਝਾੜੂ ਵੀ ਬੌਤ ਬਈ ਚੜ੍ਹੇ ਹੋਏ ਆ ਤੇ ਕੀ ਮਤਲਬ ਕੀ? ਕਿਉਂ ਲੋਕੀ ਚੜਾਂਦੇ ਚਲੋ ਇਸ਼ਨਾਨ ਦਾ ਤੇ ਮੰਨਿਆ ਬੀ ਅਸੀਂ ਇਸ਼ਨਾਨ ਕੀਤਾ। ਬੀ ਸਾਡਾ ਦੁੱਖ ਰੋਗ ਕੱਟਿਆ ਗਿਆ ਤੇ ਓ ਫਿਰ ਬਾ ਬਾ ਜੀ ਨੇ ਦੱਸਿਆ ਐ ਕਿ ਕੀ ਇਸ ਲਈ ਚੜਾਂਦੇ ਆ ਕਿ ਜਿੜਾ ਤਾਡਾ ਦੁੱਖ ਕਸ਼ਟ ਏ ਲੂਣ ਵਾਂਗੂ ਖੋਰ ਜੇ ਤੇ ਝਾੜੂ ਵਾਂਗੂ ਝੜ ਜਾਏ ਬੀ ਜਿਵੇਂ ਅਸੀਂ ਝਾੜੂ ਫੇਰਦੇ ਤੇ ਝਾੜੂ ਘੱਸੀ ਜਾਂਦਾ, ਘੱਸੀ ਜਾਂਦਾ ਤੇ ਇਸ ਤਰ੍ਹਾਂ ਈ ਜਿੜਾ ਤਾਡਾ ਰੋਗ ਏ ਜਿੜਾ ਤਾਂ ਓ ਜਿੜਾ ਖ਼ਤਮ ਹੋ ਜੇ। ਲੂਣ ਵਾਂਗੂ ਇਸ ਕਰਕੇ ਕੈਂਦੇ ਕਿ ਲੂਣ ਵਾਂਗੂ ਖੁਰਜੇ ਜਿਦਾ ਲੂਣ ਅਸੀਂ ਪਾਣੀ ਚ ਪਾਨੇ ਆਂ ਤਾ ਖੋਰ ਜਾਂਦਾ ਨਾ ਏਦਾਂ ਈ ਇਹ ਵੀ ਸੁਣਿਆ ਸੀ ਆਪਾਂ ਸੁਣਿਆ ਕਿ ਅਸੀ ਦੇਖਿਆ ਵੀ ਹੋਇਆ ਕਿ ਮੇਰੀ ਜੋ ਬੜੀ ਵਾਲੀ ਸਿਸ ਟਰ ਥੀ ਸਭਸੇ ਵੱਡੀ ਵਾਲੀ ਉਨਾਂ ਦੀ ਅੰਗੇਜਮੈਂਟ ਸੀ। ਪਤਾ ਨੀ ਉਨਾਂ ਨੂੰ ਕਿਸੇ ਨੇ ਮਤਲਬ ਕਿ ਲੜਕੇ ਵਾਲਿਆਂ ਨੂੰ ਕਿਹੇ ਨੇ ਕੈ ਤਾ ਕਿ ਕੁੜੀ ਦੇ ਹੱਥ ਚ ਨਾ ਮੌਕੇ-ਮੌਕੇ ਹੋਏ ਦੇ ਆ ਤੇ ਜੋ ਸਾਡੇ ਜੀਜੂ ਦੇਖਣ ਆਏ ਸੀ ਨਾ ਉਨਾਂ ਨੇ ਖੁਦ ਫਿਰ ਪਰ ਮਤਲਬ ਕਿ ਵੈਸੇ ਤਾਂ ਪ੍ਰਸ਼ਾਦ ਨੀ ਸੀ ਤੇ ਉਨੂੰ ਇੱਕ ਡੱਬਾ ਕਹਿ ਸਕਦੇ ਆਂ ਤੇ ਕੈ ਰੇ ਮੈਂ ਖੁਦ ਵੰਡਣਾ।
ਹੁੰ ਹੁੰ
ਤੇ ਓਦੋਂ ਓਨਾਂ ਨੇ ਦੇਖ ਆ ਸੀ ਹਥ ਤੇ। ਤੇ ਫੇਰ ਅਸੀਂ ਓਨਾਂ ਨੂੰ ਪੰਜ ਵਾਰੀ ਲੈ ਕੇ ਗਏ ਸੀ ਪੰਜ ਮੱਸਿਆ ਨਵਾਈਆਂ ਸੀ।
ਹਾਂਜੀ, ਤਰਨ ਤਾਰਨ। ਹਾਂਜੀ ਓ ਤੇ, ਓ ਤੇ ਹੈ ਈ ਏ ਅੱਛਾ ਜੀ।
ਹਾਂਜੀ, ਪੰਜਾਬ ਦੇ ਈ ਆਂ ਅਸੀ ਇੱਧਰ ਸਾਡੀ ਮੈਰਿਜ ਹੋਈ ਦੀ ਆ ਤੇ ਫੇਰ ਜੀ ਪਤਾ ਈ ਨੀ ਲੱਗਾ ਪੂਰਾ ਹੱਥ ਭਰੇ ਹੋਏ ਸੀ ਪਤਾ ਈ ਨੀ ਲੱਗਾ ਕਿੱਧਰ ਗਏ ਕਿੱਥੇ ਖ਼ਤਮ ਹੋਏ ਕਿੱਥੇ ਆਏ ਵੀ ਸੀ ਕਿ ਨਈ ਆਏ ਸੀੇ ਮੌਕੇ।
ਹਾਂਜੀ, ਹਾਂਜੀ ਓ ਤੇ ਆਪਣੀ ਸ਼ਰਧਾ ਐ ਨਾ ਬੰਦੇ ਦੀ ਵੀ ਮੰਨੇ ਤੇ। ਬਈ ਸ਼ਰਧਾ ਨਾਲ ਮੰਨਿਆ ਜਾਏ ਓ ਤੇ ਵਈ ਮੈਂ ਵੀ ਐ ਮੈਂ ਵੀ ਐ ਤੇ ਗੱਲ ਮੰਨੀ ਹੋਈ ਏ ਕਿਉਂਕਿ ਮੇਰੀ ਬੇਟੀ ਦੇ ਪੈਰ ਤੇ ਨਾ ਭੋਰੀਆਂ ਹੋ ਗਈਆਂ ਸੀ ਤੇ ਮੈਂ ਸੁਣਿਆ ਨਾ ਵੀ ਲੂਣ ਝਾੜੂ ਚੜਾਣ ਦੇ ਨਾਲ ਨਾ ਕਿਸੇ ਗੁਰਦੁਆਰੇ ਵੀ ਜਿੱਥੇ ਵੀ ਇਸ਼ਨਾਨ ਵਈ ਕਰਵਾਓ ਤੁਸੀ ਚੜਾਓ ਤੇ ਦ ਤੇ ਮੈਂ ਆਪਣੀ ਬੇਟੀ ਨੂੰ ਕਪਾਲ ਮੋਚਨ ਲੈ ਕੇ ਗਈ ਸੀ।
ਹਾਂਜੀ ਮੈਂ ਤਾਨੂੰ ਕੈਣ ਈ ਲੱਗੀ ਸੀਗੀ ਉੱਥੇ ਵੀ ਐ ਐ ਪ੍ਰਤੱਕਸ਼ ਹੈਗਾ ਉੱਥੇ ਵੀ।
ਹਾਂਜੀ ਪੰਜ ਐਤਵਾਰ ਮੈਂ ਆਪਣੀ ਬੇਟੀ ਨੂੰ ਇਸ਼ਨਾਨ ਕਰਵਾਇਆ ਤੀਸਰੇ, ਚੌਥੇ ਐਤਵਾਰ ਉਹਦੇ ਪੈਰ ਦੇ ਵਿੱਚ ਤੇ ਉਹ ਪਤਾ ਹੀ ਨੀ ਉਹ ਚੀਜ਼ ਕਿੱਥੇ ਗਈ ਹੈ।
ਹਾਂਜੀ-ਹਾਂਜੀ ਕਹਿੰਦੇ ਉੱਥੇ ਵੀ ਦੁੱਖ ਰੋਗ ਕੱਟਿਆ ਜਾਂਦਾ।
ਹਾਂਜੀ ਉਥੇ ਉੱਥੋਂ ਅਸੀਂ ਇਸ਼ਨਾਨ ਕਰਾਏ ਉਹਨੂੰ ਪੰਜ ਤੇ ਪੰਜਾਂ ਇਸ਼ਨਾਨਾਂ ਦੇ ਵਿੱਚ ਦੋ ਤਿੰਨ ਤੀਸਰੇ ਇਸ਼ਨਾਨ ਦੇ ਵਿੱਚ ਹੀ ਉਹ ਕਹਿੰਦੀ ਮੰਮੀ ਪੈਰ ਦੇ ਵਿੱਚ ਕਹਿ ਨੀ ਅਸੀਂ ਕਿ ਨਹੀਂ ਅਸੀਂ ਪੰਜ ਪੂਰੇ ਕਰਨੇ ਅਸੀਂ ਬਾਬੇ ਘਰ ਕਹਿ ਕੇ ਆਏ ਆ, ਤੇ ਪੰਜ ਪੂਰੇ ਕਰਨੇ ਆ, ਤੇ ਭੈਣ ਜੀ ਐਤਵਾਰ ਇਸ਼ਨਾਨ ਕਰਾਇਆ ਮੈਂ ਉਹਨੂੰ। ਬਸ, ਤੇ ਇਹ ਰੋਗ ਦੂਰ ਹੋ ਗਿਆ ਉਹਦਾ। ਅਸੀਂ ਤੇ ਹੁਣ ਜਿਹੜਾ ਪੁੱਛਦਾ ਅਸੀਂ ਤਾਂ ਇਹਓ ਕਹਿੰਨੇ ਵੀ ਉੱਥੇ ਜਾਓ ਆਪਣੀ ਸ਼ਰਧਾ ਨਾਲ ਜਾਓ ਵਈ ਬਾਬੇ ਦਾ ਘਰ ਦੇ ਉੱਥੇ ਬਹੁਤ ਕੁਸ਼ ਸੀ। ਤੁਸੀਂ ਜਾਓਗੇ ਸਭ ਕੁਛ ਮਿਲਦਾ, ਕਿਧਰੇ ਹੋਰ ਪੀਰਾਂ, ਹਾਂਜੀ ਕੋਈ ਪੀਰ ਪੈਗੰਬਰਾਂ ਦੇ ਕਿਧਰੇ ਮੱਥੇ ਨੀ ਟੇਕ ਕਹਿੰਦੇ ਮੈਨੂੰ ਵਿਸ਼ਵਾਸ ਹੀ ਨੀ ਹੈ ਕਿ ਤੇਰੇ ਹੋਰ ਗੁਰੂ ਘਰ ਤੇ ਵਿਸ਼ਵਾਸ।
ਕਹਿੰਦੇ ਸਿਆਣੇ ਜੀ ਬੋਲਦੇ ਆ ਮੁਸਲਮਾਨ ਜਾਂ ਸਿਆਣੇ ਬੋਲਦੇ ਆ। ਵੀ ਪੰਡਿਤ ਕੋਲ ਜਾਓ ਪੰਡਿਤ ਨੇ ਜਿਵੇਂ ਕਿਸੇ ਦੀ ਚੋਰੀ ਹੋ ਜਾਂਦੀ ਜਾਂ ਕੁਛ ਹੋ ਜਾਂਦੀ। ਜੀ ਪੰਡਿਤ ਕੋਲ ਜਾਓ, ਹੁਣ ਪੰਡਿਤ ਨੇ ਪੰਡਿਤ ਨੇ ਦੱਸਿਆ ਜੀ, ਕ ਕ ਕਰਦੇ। ਸਾਡੇ ਘਰ ਦਾ ਉਹਦਾ ਅਕਸ਼ਰਾ ਹੈ ਅਗਰ ਉਸ ਘਰ ਦੇ ਵਿੱਚ ਤੇ ਦੋ ਜਣਿਆਂ ਦਾ ਉਹ ਨਾਮ ਹੋਣਗੇ ਤੇ ਉਹਦੀ ਤਾਂ ਪੈ ਗਈ ਨਾ ਦੁਸ਼ਮਣੀ। ਹਾਂ ਉਹਦੀ ਤੇ ਦੁਸ਼ਮਣੀ ਪੈ ਗਈ ਉਹਦੇ ਨਾਲ।
ਹਾਂ ਗੁਰੂ ਤੇ ਵਿਸ਼ਵਾਸ ਕਰਨਾ ਚਾਹੀਦਾ ਹਮੇਸ਼ਾ।
ਹਾਂ ਅਸੀਂ ਤਾਂ ਰੱਬ ਤੇ ਮੰਨਦੇ ਮੈਂ ਤੇ ਦੇੇਖੋ ਮੈਂ ਤੇ ਬਿਲਕੁਲ ਵੀ ਨੀ ਇਸ ਗੱਲ ਮੈਂ ਤੇ ਕਹਿੰਨੀ ਬਾਣੀ ਪੜ੍ਹੋ।
ਮੈਂ ਤੇ ਆਪ ਈ ਮੈਂ ਕਿਸੇ ਸਾਧੂ ਸੰਤ ਨੂੰ ਸੰਤਾਂ ਤੇ ਮੱਥਾ ਟੇਕ ਕੇ ਰਾਜੀ ਨੀ ਆ ਗੁਰੂ ਗ੍ਰੰਥ ਸਾਹਿਬ ਬਸ।
ਕਰਦੇ ਬਈ ਉਹਨਾ ਕਿਆ ਹੈ ਸਾਡੇ ਜੋ ਗੁਰੂ ਜੀ ਨੇ ਜਾਂ ਕੋਈ ਸਾਡੀ ਕਥਾ ਵਾਰਤਕ ਕਰਦੇ ਆ ਕਹਿੰਦੇ ਹਾਂ ਤੁਸੀਂ ਉਹਨਾ ਨੂੰ ਅਗਰ ਮੱਥਾ ਇੱਕ ਟੇਕਣਾ ਚਾਦੇ ਹੋ ਇੱਕ ਬਜ਼ੁਰਗ, ਇੱਕ ਉਹਨਾਂ ਨੂੰ ਬਜ਼ੁਰਗ ਜਾਣ ਕੇ ਜਾਂ ਆਪ ਤੋਂ ਵੱਡਾ ਜਾਣ ਕੇ ਉਹਨੂੰ ਆਪਣੇ ਮਨ 'ਚ ਗੁਰੂ ਲੈ ਕੇ ਨੀ ਧਾਰਨਾ, ਕੀ ਇਹ ਗੁਰੂ ਐ ਆ ਉਹਨਾਂ ਦਾ ਗੁਰੂ ਏ ਤੇ ਸਾਡਾ ਵੀ ਗੁਰੂ ਏ। ਨਹੀਂ ਇਸ ਕਰਕੇ ਨਹੀਂ ਸਿਰਫ ਫੇਸ ਕਰਕੇ ਕਿ ਨਹੀਂ ਜੀ ਇਹਨਾਂ ਦੀ ਇੱਜਤ ਸਾਰੇ ਕਰਦੇ ਆ ਤੇ ਅਸੀਂ ਵੀ ਕਰਾਂਗੇ।
ਹਾਂਜੀ ਹੋਰ ਉਹ ਗੱਲ ਠੀਕ ਏ।
ਕੁਛ ਨੀ ਲੈਨਾ।
ਹਾਂਜੀ-ਹਾਂਜੀ ਠੀਕ।
ਹਾਂ, ਬੱਸ ਦੁੱਖ ਭਜਨੀ ਸਾਹਿਬ ਦਾ ਦੇਖੋ ਬੁਖਾਰ ਹੋ ਜਾਵੇ ਜਾਂ ਕੁਛ ਹੋ ਜਾਵੇ ਦੁੱਖ ਭਜਨੀ ਸਾਹਿਬ ਦਾ ਪਾਠ ਪੂਜਾ ਕਰ ਲਈਦਾ।
ਤੇ ਬਸ, ਮੈਂ ਤੇ ਇਹੀ ਬਾਬਾ ਜੀ ਨੂੰ ਕਹਿੰਨੀ ਬਾਬਾ ਜੀ ਕੱਟ ਕੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ। ਤੂੰ ਵੀ ਪਛਾਣਣ ਵਾਲਾ ਸਭ ਨੂੰ। ਤੂੰ ਈ ਜਾਨਣ ਵਾਲਾ ਕੋਈ, ਸਾਡੇ ਲਈ ਕੀ ਕਰਦਾ ਕੀ ਨਹੀਂ ਕਰਦਾ ਉਸਨੂੰ ਤੂੰ ਹੀ ਜਾਨੇ। ਹੂੰ ਹੋਰ, ਹੋਰ ਸੁਣਾਓ ਤੁਸੀਂ। ਹੋਰ